ਹੈਲੋ।
ਹੈਲੋ ਆਂਟੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।
ਹਾਂਜੀ ਕੀ ਹਾਲ, ਚਾਲ ਹੈ ਤੁਹਾਡਾ।
ਬਸ ਠੀਕ ਹੈ, ਤੁਸੀਂ ਸੁਣਾਓ?
ਹਾਂਜੀ ਵਧੀਆ ਹੋਰ ' ਮੌਸਮ' ਦਾ ਕੀ ਹਾਲ ਹੈ।
ਮੌਸਮ ਤਾਂ ਜੀ ਬੜੀ 'ਗਰਮੀ' ਹੈ।
ਹਾਂ ਬਾਹਰ ਤਾਂ ਨਾ ਹੀ ਨਿਕਲੋ ਤੁਸੀਂ, ਧਿਆਨ ਹੀ ਰੱਖੋ। ਆਪਣਾ
ਆਦੇ ਕਾਲ ਤੇ ਬਹੁਤ ਜ਼ਿਆਦਾ ਗਰਮੀ ਸੀ, ਬਹੁਤ ਅੱਜ ਤਾਂ ਫੇਂਰ ਵੀ ਹਵਾ ਚੱਲਦੀ ਪਈ ਹੈ।
ਹਾਂਜੀ ਔਰ ਤੁਸੀਂ ਕਿਹੜੇ 'ਫਲੈਟ' ਮਤਲਬ, ਕਿਹੜੀ ਸਾਈਡ ਰਹਿੰਦੇ ਹੋ। ਤੁਹਾਡਾ ਤੁਸੀਂ ਫਲੈਟ ਵਿੱਚ ਰਹਿੰਦੇ ਹੋ, ਘਰ ਚ ਰਹਿੰਦੇ ਹੋ।
ਸਾਡਾ ਆਪਣਾ ਤਿੰਨ ਸੌ ' ਗਜ਼ ਤੇ ਮਕਾਨ ਹੈ।
ਆਹ ਤੇ ਬਹੁਤ ਵਧੀਆ, ਫੇਰ ਤੇ ਕੋਈ 'ਟੈਂਨਸ਼ਨ' ਹੀ ਨੀ। ਅੱਛਾ ਸਾਡੇ ਤੇ ਇੱਧਰ ਫਲੈਟ ਹੈ ਨਾ। ਜਿੱਦਾਂ, ਜਿੱਦਾਂ ਉੱਪਰ ਜਾਂਦੇ ਜਾਗੇ ਉਦਾਂ, ਉਦਾਂ ਗਰਮੀ ਵੱਧਦੀ ਜਾਏਗੀ।
ਅੱਛਾ।
ਹਾਂ ਰੱਬ ਵੱਲੋਂ ਸ਼ੁਕਰ ਹੈ, ਫਸ਼ਟ ਫਲੈਂਟ ਹੈ ਤੇ ਥੋੜਾ ਘੱਟ ਲੱਗਦੀ ਹੈ।
ਅੱਛਾ।
ਹਾਂਜੀ।
ਅੱਛਾ ਹੁਣ ਮੈਨੂੰ ਤੁਸੀਂ ਫਲੈਟਾਂ ਦਾ ਨਾਂ ਲਿਆ, ਮੈਂ ਸਮਝ ਆ ਗਈ।
ਆਗੀ ਸਮਝ ਅੱਛਾ, ਤੇ ਇੱਕ ਹੋਰ ਅਸੀਂ ਫਾਇਦਾ' ਲੈਤਾ ਹੋਇਆ। ਕੇ ਗਰਾਉਂਡ ਤੇ ਵੀ, ਸਾਡਾ ਹੈਗਾ ਵਾ ਬਣਿਆ ਹੋਇਆ। 'ਪਾਰਕਿੰਗ' ਚ ਤੇ ਜਿਆਦਾ ਗਰਮੀ ਲੱਗਦੀ ਨਾ। ਸਾਰੇ ਨੀਚੇ ਚਲੇ ਜਾਂਦੇ ਆਂ, ਤੁਹਾਨੂੰ ਪਤਾ ਸਭ ਤੋਂ ਨੀਚੇ ਵਾਲਾ ਤਾਂ ' ਠੰਢਾ' ਹੀ ਹੁੰਦਾ।
ਹਾਂਜੀ।
ਹਮ। ਉਹੀ ਹੈ, ਗਰਮੀ ਦੇਖੋ ਇੰਨੀ ਲੰਬੀ ਹੁੰਦੀ ਹੈ ਤੇ ਸਰਦੀ ਦੋ ਤਿੰਨ ਮਹੀਨਿਆਂ ਦੀ।
ਹਾ
ਜਦਕਿ ਬਰਾਬਰ ਹੋਣੀ ਚਾਹੀਦੀ ਹੈ ਉਨੇ ਮਹੀਨੇ ਛੇ ਮਹੀਨੇ ਗਰਮੀ ਲਾ ਲੋ, ਛੇ ਮਹੀਨੇ ਠੰਢ ਲਾ ਲੋ।
ਹਾਂਜੀ, ਗਰਮੀ ਜਾਦਾ ਹੁਨ ਬਰਦਾਸ਼ਤ ਹੀ ਨਹੀਂ ਹੁੰਦੀ ਕਿਉਂਕਿ ਮੈਂ ਦੋ ਗਰਮੀਆਂ ਉੱਥੇ ਕੱਟੇ ਆਈਆਂ ਮੈਨੂੰ ਪਤਾ ਹੀ ਨਹੀਂ ਗਰਮੀ ਹੁੰਦੀ ਕੀ ਏ।
ਮੈਨੂੰ ਤੇ ਲਗਦਾ ਉਥੇ ਗਰਮੀ ਹੁੰਦੀ ਨੀ ਹੋਣੀ ਕੈਨੇਡਾ ਬਿਲ
ਨਾ, ਨਾ, ਨਾ ਇਥੋਂ ਦਾ ਪਤਾ ਲੱਗਦਾ ਇਥੋਂ ਬਾਾਹਰ ਹੋ ਕੇ। ਤੋ ਬਾ ਬੋਲਦੇ। ਮੈਂ ਜਿਸ ਟਾਈਮ ਆਈ ਸੀ ਉਸ ਟਾਈਮ ਬਰਫ਼ ਹੀ ਪਈ ਹੋਈ ਸੀ।
ਅੱਛਾ, ਤੇ ਆਂਟੀ ਅਗਰ ਜਿੱਦਾਂ ਬਰਫ਼ ਪਈ ਹੁੰਦੀ ਤੇ ਲੋਕੀ ਕੰਮ ਕਿੱਦਾਂ ਕਰਦੇ ਆ ਜਿੱਦਾਂ ਗੱਡੀਆਂ ਕਿੱਦਾਂ
ਸ ਕੰਮ ਕਰਦੇ ਨੇ ਉਹ ਟ ਖੜੇ ਪੈਰ ਚੱਦਰ ਸਾਫ ਹੋ ਜਾਂਦੀਆਂ ਨੇ
ਅੱਛਾ।
ਬਸ ਘਰਾਂ ਦੇ ਬੂਹੇ ਦੇ ਅੱਗੇ ਪਈ ਹੁੰਦੀ ਹੈ ਬਰਫ਼। ਉਹ ਲੋਕੀ ਆਪ ਹਟਾ ਦਿੰਦੇ ਨੇ।
ਠੀਕ ਹੈ ਅਤੇ ਬੱਚੇ ਕਿੱਦਾਂ ਮਤਲਬ ਸਕੂਲ ਵਗੈਰਾ ਜਾਂਦੇ ਹੈ? ਤੇ ਚਲੇ ਜਾਂਦੇ ਛੋਟੇ ਬੱਚਿਆਂ ਨੂੰ ਤਾਂ ਠੰਢ ਵੀ ਵਾਹਵਾ ਲੱਗਦੀ ਹੈ।
ਠੰਡ ਨੀ ਲੱਗਦੀ ਉੱਥੇ ਇਹ ਤੇ ਗੱਲ ਹੇਗੀ ਹਾਂ। ਸਿਸਟਮ ਹੀ ਐਸਾ ਐਸੇ ਹੀ ਉੱਥੇ ਜੈਕਟਾਂ, ਜੁਕਟਾਂ ਜਿਸ ਤਰ੍ਹਾਂ ਵੀ ਹਨ।
ਹੁੰ, ਹੁੰ, ਹੁੰ ਅੱਛਾ।
ਹਾਂ।
ਏ ਇ ਹੈ ਇੱਥੇ ਦਾ ਇਹ ਹੈ ਕਿ ਥੋੜ੍ਹੀ ਗਰਮੀ ਕਰਕੇ ਟੈਨਿੰਗ ਹੋ ਜਾਂਦੀ ਉੱਥੇ ਮੈਨੂੰ ਲੱਗਦਾ ਇੱਦਾਂ ਦਾ ਕੁਛ ਨਹੀਂ ਉਲਟਾ ਰੰਗ ਹੋਰ ਸਾਫ਼ ਹੋ ਜਾਂਦਾ ਹੋਨਾ ਏ ਲੋਕਾਂ ਦਾ।
ਆਹ।
ਹਰਿਆਲੀ ਵੀ ਬਹੁਤ ਹੈ ਔਰ ਇੱਥੇ ਪੇੜ ਕੱਟਦੇ ਹੈ।
ਨਹੀਂ, ਨਹੀਂ ਉੱਥੇ ਤੇ ਜਿਹੜਾ ਕੋਈ ਮ ਕਾਨ ਖ਼ਰੀਦਦਾ ਉਹਦੇ ਚਾਰ, ਚਾਰ ਉੱਥੇ ਪੇੜ ਲਾ ਦਿੰਦੇ ਨੇ। ਤੇ ਉਹ ਲੱਗੇ ਨੇ ਸੇਬਾਂ ਦੇ ਪੇੜ ਲੱਗੇ ਨੇ ਉੱਥੇ ਤੇ ਬਹੁਤ।
ਹੁੰ।
ਹਰ ਘਰ ਚ ਸੇਬ ਦੇ ਪੇੜ ਨੇ ਉੱਥੇ।
ਆਹ ਤੇ ਵਧੀਆ ਵਾ ਔਰ ਘਰ ਦੇ ਅੱਗੇ ਪਿੱਛੇ ਵੀ ਬੜੀ ਵਧੀਆ ਸਪੇਸ ਹੈ ਜਿੱਦਾਂ ਤੁਸੀਂ ਕਹਿ ਰਹੇ ਹੋ ਪਲਾਂਟ ਲਗਾਉਂਦੇ ਐ। ਉਹੀ ਅੱਗੇ ਵੀ ਗਾਰਡਨਿੰਗ ਕੀਤੀ ਹੋਈ ਪਿੱਛੇ ਵੀ ਗਾਰਡਨਿੰਗ ਕੀਤੀ ਹੋਈ ਹੈ ਏਦੇ ਘਰ ਹੁੰਦੇ।
ਸਬਜ਼ੀਆਂ ਲਾਈਆਂ ਹੋਈਆਂ ਘਰਾਂ ਚ।
ਹੂੰ। ਔਰ ਹੈ ਵੀ ਮਿਲਾਵਟ ਵੀ ਨਹੀਂ ਹੈ ਮੇਨ ਜਿਹੜੀ ਗੱਲ ਹੈ ਕਿ ਕੋਈ ਵੀ ਖਾਣ ਪੀਣ ਚ ਮਿਲਾਵਟ ਨਹੀਂ ਹੈ ਸਾਡੇ ਥੋੜ੍ਹਾ ਮਿਲਾਵਟ ਹੋ ਜਾਂਦੀ ਹੈ। ਵੈਸੇ ਜਿੱਦਾਂ ਹੁਣ ਤੁਸੀਂ ਬਾਹਰੋਂ ਆਉਂਦੇ ਹੋ ਨਾ ਤੁਹਾਨੂੰ ਇੱਥੇ ਆ ਕੇ ਥੋੜ੍ਹਾ ਕਲਾਸਿਸ ਲਗਾਉਣੀਆਂ ਚਾਹੀਦੀਆਂ ਲੋਕਾਂ ਦੀਆਂ ਮੈਂ ਸਹੀ ਕਹਿ ਰਹੀ ਹਾਂ ਹਾਂ ਨਹੀਂ, ਨਹੀਂ ਜਿੱਦਾਂ ਮਤਲਬ ਇੱਕ ਲੈਸਨ ਕਿ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਸਾਡੇ ਵਾਤਾਵਰਨ ਚ ਬਦਲਾਵ ਆਵੇ? ਉਹ ਵੀ ਤਾਂ ਬੰਦੇ ਹੀ ਹੈ, ਅਸੀਂ ਵੀ ਬੰਦੇ ਹਾਂ ਅਗਰ ਆਪਾਂ ਇੰਨੇ ਪਲਾਂਟ ਲਗਾਵਾਂਗੇ ਤੇ ਉੱਥੇ ਔਰ ਇੱਥੇ ਸੇਮ ਹੀ ਹੋ ਜਾਏਗਾ। ਜਿਹੜੀ ਇੰਨੀ ਗਰਮੀ ਪੈ ਰਹੀ ਹੈ ਪੌਦਿਆਂ ਦੀ ਹੀ ਖਾਤਰ ਹੈ ਅਸੀਂ ਤਾਂ ਮੋਲ ਬਣਾਉਣ ਲੱਗੇ ਕਰਕੇ ਪੌਦੇ ਕੱਟੀ ਜਾ ਰਹੇ ਆ ਤੇ ਅਗਰ ਆਪਾਂ ਪਲਾਂਟ ਵੀ ਲਗਾਵਾਂਗੇ ਤਾਂ ਉਹਦੇ ਨਾਲ ਕਿੰਨਾ ਫਾਇਦਾ ਹੋ ਜਾ
ਤੇ ਇੱਥੇ ਕੱਟੀ ਜਾਂਦੇ ਨੇ, ਪੇੜ ਕੱਟੀ ਜਾਂਦੇ ਨੇ ਜੰਗਲ ਬਿਆ ਬਾਨ ਬਣਾਓ। ਨ ਮਕਾਨ ਹੀ ਬਣਾਏ ਜਾਂਦੇ ਨੇ।
ਓਹੀ ਤੋ ਹੁਣ ਜਾਨਵਰ ਫੇਰ ਕੀ ਕਰਨ? ਜੰਗਲ ਉਹਨਾਂ ਦਾ ਘਰ ਆ ਉਹ ਫਿਰ ਵਿਚਾਰੇ ਬਾਹਰ, ਫਿਰ ਆਏ ਦਿਨ ਖ਼ਬਰਾਂ ਚ ਆ ਜਾਂਦਾ ਐ ਕਿ ਆਹ ਬਾਹਰ ਨਿਕਲ ਲਿਆ ਤੇ ਉਹ ਬਾਹਰ ਨਿਕਲ ਲਿਆ ਸ਼ੇਰ ਆ ਗਿਆ ਤੇ ਚੀਤਾ ਆ ਗਿਆ ਤੇ ਕੁਛ ਆ ਗਿਆ।
ਹਾਂਜੀ।
ਹਮ। ਉਈ ਐ ਕਿ ਤੁਸੀਂ ਥੋੜ੍ਹਾ ਜਿੱਦਾਂ ਤੁਸੀਂ ਓ, ਜਾਂ ਹੋਰ ਵੀ ਜਿਹੜੇ ਫੋਰਨ ਰਿਟਰਨ ਹੁੰਦੇ ਆ ਉਹਨਾਂ ਥੋੜ੍ਹਾ ਜਿਹਾ, ਲੋਕਾਂ ਨੂੰ ਹੋਰ ਗਿਆਨ ਦੇਣਾ ਚਾਈਦਾ ਵਾ, ਕਿ ਜਿ ਜਿਨਾ ਸਾਰੇ ਲੋਕਾਂ ਨੂੰ ਸਮਝ ਆਵੇ ਕਿ ਕਿੱਦਾਂ, ਜੀਵਨ ਬਿਤਾਣਾ। ਬਿਲਕੁਲ-ਬਿਲਕੁਲ। ਹ ਲੋਕਾਂ ਵਿੱਚ ਨਾ, ਮੈਂ ਬਹੁਤ ਐ ਕਿ ਅਸੀਂ ਸੁਣਨੀ ਨ‌ਈਂ ਦੂਸਰੇ ਦੀ ਗੱਲ। ਇਹ ਚੀਜ਼ ਹੋ ਜਾਂਦੀ ਐ। ਹਾਂ, ਹਮ। ਪਰ ਏ ਆ ਤੁਹਾਡੇ ਨਾਲ ਗੱਲ ਕਰਕੇ ਨਾ, ਮਿਨੂੰ ਬੜਾ ਗਿਆਨ ਮਿਲਦਾ ਪਿਆ। ਏਦਾਂ-ਏਦਾਂ ਲੱਗਦਾ, ਮੈਂ ਤੇ ਕੈਨੇਡਾ ਈ ਚਲੀ ਗਈ ਆ।
ਅੱਛਾ।
ਕਿਉਂਕਿ ਅਸੀਂ ਹਮੇਸ਼ਾ ਦੂਸਰੇ ਕੋਲੋਂ ਸੁਣਦੇ ਆ, ਕਿ ਉੱਥੇ ਇੱਦਾਂ ਤੇ ਇੱਥੇ ਇੱਦਾਂ। ਬਾਕੀ ਇਹ ਤੁਹਾਡੇ ਤੋਂ ਬਹੁਤ ਜ਼ਿਆਦਾ ਪੋਜੀਟਿਵ ਐਨਰਜੀ ਮੈਨੂੰ ਮਿਲ ਰ‌‌ੀ ਐ। ਬਹੁਤ ਚੀਜ਼ਾਂ ਦੀ ਸਮਝ ਮਿਲਦੀ ਪਈ ਐ।
ਉੱਥੇ ਜੀ, ਕੋਈ ਪੁਲਿਸ ਖੜੀ ਹੋਵੇ। ਚਾਏ ਨਾ ਈ ਹੋਵੇ, ਫਿਰ ਵੀ ਲੋਕੀ ਬੜੇ ਡਿਸਪਲਨ ਤੇ ਚੱਲਦੇ ਨੇ। ਆਪਣੇ ਆਪ ਈ ਗੱਡੀਆਂ ਰੁਕ ਜਾਂਦੀਆਂ, ਆਪਣੇ ਆਪ ਈ ਚਲਾ ਲੈਂਦੇ ਨੇ। ਇਹ ਸਾਬ੍ਹ ਐ, ਜੇ ਸੱਠ ਦੀ ਸਪੀਡ ਐ ਤੇ ਸੱਠ ਤੇ ਕਰ ਲੈਂਦੇ, ਅੱਗੇ ਅੱਸੀ ਦੀ ਐ ਤੇ ਅੱਸੀ ਦੇ ਕਰ ਲੈਂਦੇ, ਸੌ ਦੀ ਐ ਤੇ ਸੌ ਤੇ ਕਰ ਲੈਂਦੇ।
ਹਾਂਜੀ।
ਇੱਥੇ ਦਵਾਰ ਮਾਰੀ ਜਾਂਦੇ ਨੇ, ਦੌੜੀ ਜਾਂਦੇ ਚਾਹ ਥੱਲੇ, ਲੋਕੀ ਗੱਡੀਆਂ ਥੱਲੇ ਆ ਜਾਣ ਐਕਸੀਡੈਂਟ ਹੋ ਜਾਣ ਤਾਂ ਈ ਤੇ ਐਕਸੀਡੈਂਟ ਹੁੰਦੇ ਨੇ ਇੱਥੇ
ਤੇ ਹੋਰ ਤ੍ਹ‌ਾਡਾ ਕੀ ਪ੍ਰੋਫੈਸ਼ਨ ਰਿਆ ਵੇ?
ਕੁਛ ਨ‌ਈ।
ਮੈਨੂੰ ਤਾਂ ਲੱਗ ਰਿਆ ਤੁਸੀਂ ਟੀਚਰ ਓ, ਤੁਸੀਂ ਅੱਛੇ ਸ਼ੈੱਫ ਓ। ਕੁਕਿੰਗ ਦਾ ਬੜਾ ਵਧੀਆ ਦੱਸਿਆ ਹੀ ਤੁਸੀਂ, ਇੱਕ ਦਿਨ ਮੈਨੂੰ। ਰੈਸਪੀ ਹਾਂ, ਹੁਮ।
ਉ ਤਾਂ ਮੈਂ ਵੈਸੇ ਵੀ ਕਿੱਥੇ ਜਾਵਾਂ, ਨੰਗਾ ਨਾ ਮੈਨੂੰ ਸਾਰੇ ਕਹਿੰਦੇ, ਤੁਸੀਂ ਟੀਚਰ ਓ ਮੈਂ ਕਿਆ ਨਾ।
ਹਾਂ। ਕਿਉਂਕਿ ਇੱਕ, ਦੱਸਣ ਦਾ ਤਰੀਕਾ ਹੁੰਦਾ ਨਾ, ਉਹ ਤੁਹਾਡਾ ਬਹੁਤ ਵਧੀਆ ਵੇ। ਸਟੈਪ ਬਾਏ ਸਟੈਪ ਸਮਝਾਂਦੇ ਓ ਤੁਸੀਂ ਨਾ।
ਅੱਛਾ।
ਹਾਂਜੀ। ਕੋਈ ਗੱਲ ਨੀ ਕਿਸੇ ਦਿਨ ਆਓਗੇ ਨਾ ਘਰ ਤੇ ਮੈਨੂੰ ਲਿ ਮੇਰੀ ਬਣਵਾ ਦਿਓ ਤਿਆਰ ਕਰਾ ਦਿਓ, ਸਾਰੀ ਚੀਜ਼ਾਂ ਦੀ ਰੈਸਪੀ ਤੁਹਾਡੇ ਕੋਲੋਂ ਨੋਟ ਕਰਵਾ ਲੈਣੀ ਮੈਂ ਤੇ। ਹਾਂਜੀ। ਹੋਰ ਦੱਸੋ?
ਬਸ ਤੁਸੀਂ ਦੱਸੋ ਆਪਣਾ।
ਹਾਂਜੀ, ਹੁਣ ਮੈਂ ਜਾਵਾਂਗੀ ਪੰਜਾਬ ਵੈਸੇ। ਮੇਰੇ ਨਾ ਭਰਾ ਦੇ ਘਰ ਕੁੜੀ ਹੋਈ-ਹੋਈ ਆ ਤੇ ਮੇਰੇ ਭਰਾ ਦੇ ਘਰ ਕੁੜੀ ਹੋਈ ਐ ਨਾ ਤੇ ਉਹਨਾਂ ਨੇ ਫੰਕਸ਼ਨ ਕਰਨਾ ਹੀ।
ਅੱਛਾ, ਉਹ ਹੋ ਕੇ ਜਾਇ ਜੇ ਜਗਾਧਰੀ?
ਉਹੀ ਮੈਂ ਸੋਚ ਰ‌ਈ ਸੀ ਆਵਾਂਗੀ, ਔਰ ਉੱਧਰ ਮੈਂ ਅੰਮ੍ਰਿਤਸਰ ਦਾ ਵੀ ਸੋਚ ਰ‌ਈ, ਪਰ ਇਹ ਚੱਕਰ ਹੋ ਗਿਆ ਟਿਕਟ ਕਰਾ ਲੀ। ਆਂਨ-ਜਾਣ ਈ ਕਰਨਾ ਐ। ਸ਼ਨੀਵਾਰ ਜਾਣਾਂ ਸੋਮਵਾਰ ਆਣਾਂ। ਤੇ ਐਤਵਾਰ ਦਾ ਫੰਕਸ਼ਨ ਹੈ, ਫਿਰ ਉਹਦੇ ਵਿੱਚ ਮੈਂ ਕ ਜਾ ਨਹੀਂ ਪਾਵਾਂਗੀ ਹੁਣ। ਲੱਗਦਾ, ਅਲੱਗ ਟਾਈਮ ਕੱਢ ਕੇ ਨਾ ਤੁਹਾਡੇ ਵੱਲ ਵੀ ਆਨਾ ਪੈਣਾ ਏ। ਫਿਰ ਵੀ ਉਹ ਤਾਂ ਸਪੈਸ਼ਲ ਜਾਣਾ ਹੀ ਹੈ। ਬਾਬੇ ਦੇ ਤੇ ਮੱਥਾ ਟੇਕਣਾ, ਉਹ ਜੋ ਬਾਬੇ ਦਾ ਰਸਤਾ ਦਿਖਾਉਣ ਵਾਲਾ ਉਹ ਉਸ ਤੋਂ ਵੀ। ਪਰ ਸਪੈਸ਼ਲ ਹੈ, ਤੁਸੀਂ ਤੁਹਾਡੇ ਕੋਲ ਵੀ ਆਉਣਾ ਹੀ ਹੈ।
ਨਹੀਂ, ਇੱਥੋਂ ਅੰਬਾਲਾ ਜਾ ਅੰਬਾਲੇ ਵਾਲੀ ਜਿੱਧਰ ਸੜਕ ਮਿਲ ਜੇ ਉੱਧਰ ਨਾ ਮਿਲਿਆ ਜੇ। ਸਿੱਧਾ ਜਗਾਦਰੀ ਵੱਲ ਨੂੰ ਆਜਏ ਜਗਾਦਰੀ ਹੋ। ਆਪਣੇ ਪੰਜਾਬ ਵੱਲ ਨਿਕਲ ਜਾਣਾ ਥੋੜ- ਥੋੜੇ ਜਰ ਚਾਹ ਪਾਣੀ ਠੀਕ ਐ ਚਲੇ ਜਾਣਾ।
ਨਹੀਂ-ਨਹੀਂ ਆਂਟੀ, ਉਹ ਹੈ ਨਾ ਟ੍ਰੇਨ ਹੈ। ਟ੍ਰੇਨ ਤੁਹਾਨੂੰ ਪਤਾ, ਕਿਹੜਾ ਰੁਕੇਗੀ ਸਾਡੇ ਵਾਸਤੇ ਹਾਂ। ਨਹੀਂ-ਨਹੀਂ ਕਾਰ ਵਿੱਚ ਨਾ ਮੈਨੂੰ ਲੰਬਾ ਵੀ ਲੱਗਦਾ ਹੈ। ਉਹ ਟ੍ਰਰੇਨ ਦਾ ਸਹੀ ਲੱਤਾਂ ਨਹੀਂ, ਜੁੜਦੀਆਂ ਤੁਹਾਨੂੰ ਪਤਾ ਕਾਰ ਚ ਬੈਠੇ। ਇਕਠੇ ਬੰਦਾ ਥਕ ਜਾਂਦਾ ਟ੍ਰੇਨ 'ਚ ਕੀ ਅੰਦਰ-ਬਾਹਰ ਘੁੰਮਦੇ ਰਹੋ ਕਰਦੇ ਰੋ। ਨਹੀਂ ਹੋ ਜਾਂਦਾ ਹ। ਹਮ, ਤੇ ਉਹ ਨਹੀਂ ਸੋਚਦੇ ਪਏ ਸੀ ਕਿ ਅਸੀਂ ਨਾ ਅ ਟ੍ਰੇਨ ਚ ਹੀ ਜਾਵਾਂਗੇ। ਪਹਿਲਾਂ ਤਾਂ ਸਿੱਧੀ ਟ੍ਰੇਨ ਹੈ, ਆਪਣਾ ਦਿੱਲੀ ਤੋਂ। ਕਪੂਰਥਲਾ, ਇੱਕ ਤੇ ਟ੍ਰੇਨ ਕਪੂਰਥਲਾ। ਪਥਲਾ ਵਾਸਤੇ ਵੀ ਬਣ ਗਈ ਹੋਈ ਹੈ, ਸੁਲਤਾਨਪੁਰ ਚ ਨਾ ਮੇਲਾ ਸੀ। ਪਤਾ ਨਹੀਂ ਕਿੰਨੇ ਵ ਕਿੰਨੇ ਸਾਲ ਹੋ ਗਏ ਅਤੇ ਮੋਦੀ ਨੇ ਸਪੈਸ਼ਲ ਆਪਣਾ ਇਹਨਾਂ ਵਾਸਤੇ ਬਣਾਈ ਸੀ ਕਿ ਲੋਕੀ ਜਿ ਮੱਥਾ ਗਿਆ, ਸੁਲਤਾਨਪੁਰ ਵਿੱਚ ਅਤੇ ਮੇਰੇ ਵਾਸਤੇ। ਤੇ ਫਾਇਦਾ ਹੋ ਗਿਆ, ਮੈਂ ਕਿਹਾ ਲੈ ਮੈਂ ਤੇ ਸੁਲਤਾਨ। ਲ ਹਾਂਜੀ ਬੇਬੇ ਨਾਨਕੀ ਦਾ ਗੁਰਦੁਆਰਾ।
ਹਾਂ ਉਹ ਤੇ ਮੈਨੂੰ ਪਤਾ ਵੀ ਅੱਛਾ, ਉੱਥੇ ਗੱਡੀ ਜਾਂਦੀ ਐ।
ਉੱਥੋਂ ਤੱਕ ਟ੍ਰੇਨ ਚਲਾਤੀ ਸੀ, ਇਸ ਕਰਕੇ ਨਾ ਮੈਂ, ਉਹ ਟ੍ਰੇਨ ਹੈਗੀ ਹੈ ਸਰਬਤ ਦਾ ਭਲਾ। ਤੇ ਉਹਦੇ ਵਾਸਤੇ ਨਾ, ਫਿਰ ਮੈਂ ਉਹ ਟ੍ਰੇਨ ਚ ਚਲੀ ਜਾਂਦੀ ਆ। ਦੋ ਦਿਨ ਸ਼ੁੱਕਰ ਔਰ ਸੋਮਵਾਰ ਨਹੀਂ ਚੱਲਦੀ। ਅੱਗੇ-ਪਿੱਛੇ ਚੱਲਦੀ ਹੈ ਹਾਂਜੀ ਤੇ ਜਾਵਾਂਗੀ ਉਹਦੇ ਵਿੱਚ ਆ ਜਾਵਾਂਗੀ। ਸ਼ਤਾਬਦੀ 'ਚ ਜਲਦੀ ਪਹੁੰਚਣਾ ਘਰ ਹਾਂਜੀ।
ਹੋਰ।
ਬਸ ਵਧੀਆ, ਹੋਰ ਤੁਸੀਂ ਸੁਣਾਓ ਕੀ ਕਰਦੇ?
ਚਲੋ ਬਸ ਠੀਕ ਹੈ ਮੈਂ ਅਸੀਂ ਜੂਸ ਪਾਇਆ ਮਾਂ ਪੁੱਤਰ ਆਪਾਂ ਪਿੰਡ ਮੇ ਆ ਹਾਂ-ਹਾਂ।
ਹਾਂਜੀ।
ਹਮ
ਹੋਰ, ਤੁਸੀਂ
ਚਲੋ ਠੀਕ ਹੈ, ਮੈਂ ਹੁਣ ਦੇਖੋ ਕਿਸ ਦਿਨ ਮੋੜ ਬਣਾਉਂਦੇ ਆ। ਇਕਦਮ ਹੀ ਆਵਾਂ ਹਾਂ, ਆਵਾਂਗੇ ਭਰਜਾਈਆਂ ਵੀ ਯਾਦ ਰੱਖੇ। ਕੋਈ ਨੀ, ਬਸ ਆ ਰਹੀ ਹ ਬਸ ਕੱਲ ਮੇਰੀ ਕਿੱਟੀ ਹੋ ਜ ਫੇਰ ਮੈਂ ਆਉਦੀ ਹ।
ਠੀਕ ਹੈ, ਜ਼ਰੂਰ ਆਈਓ ਤੁਸੀਂ।
ਆਵਾਂਗੇ ਕਯੋਂ ਮੈਂ ਅੱਗੇ ਵੀ ਜਾਣਾ ਬੰਗਲੌਰ।
ਅੱਛਾ- ਅੱਛਾ ਠੀਕ ਹੈ।
ਹਾਂਜੀ, ਅੱਛਾ ਜੀ ਸਤਿ ਸ੍ਰੀ ਅਕਾਲ।
ਹਾਂਜੀ, ਸਸਰੀ ਅਕਾਲ ਆਂਟੀ, ਠੀਕ ਏ।